ਹਾਂਜੀ ਸਤਿ ਸ੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ ਠੀਕ ਹੋ ਸ਼ੁਕਰ ਬਹੁਤ ਵਧੀਆ ਬਹੁਤ ਵਧੀਆ ਬਹੁ ਕਿਤੇ ਬਾਹਰੋਂ ਚਲ ਠੀਕ ਹੈ ਮੈਂ ਤੁਹਾਨੂੰ ਇਹ ਪੁੱਛਦਾ ਸੀ ਔਨਲਾਈਨ ਸ਼ੌਪਿੰਗ ਬਾਰੇ
ਹਾਂਜੀ ਹਾਂਜੀ
ਮੈਂ ਕਿਹਾ ਔਨਲਾਈਨ ਹੀ ਸ਼ੋਪਿੰਗ ਕਰਦੇ ਹਾਂ ਅਸੀਂ ਉਹ ਠੀਕ ਹੈ ਵੀ ਕਰਦੇ ਸ਼ੋਪਿੰਗ ਉਹ ਠੀਕ ਹੈ
ਭਾਜੀ ਹੁਣੇ ਟਾਈਮ ਤੇ ਦੋਨੋ ਹੀ ਠੀਕ ਨੇ ਪਰ ਅੱਜ ਕਲ ਔਨਲਾਈਨ ਸ਼ੋਪਿੰਗ ਦਾ ਥੋੜਾ ਜਿਆਦਾ ਸਿਸਟਮ ਵਧੀਆ, ਕਾਰ ਬੈਠੇ ਬਠਾਏ ਸਭ ਕੁਛ ਆ ਜਾਂਦਾ ਕਿਧਰੇ ਜਾਣਾ ਨੀ ਪੈਂਦਾ, ਪਰ ਮੈਨੂੰ ਕੱਪੜੇ ਦੀ ਸ਼ੋਪਿੰਗ ਦਾ ਮਜ਼ਾ ਨੀ ਆਂਦਾ ਭਾਜੀ ਔਨਲਾਈਨ, ਕਾਰ ਬਾਹਰੋਂ ਓਫ਼ਲੀਨੇ ਕਰਦੀਆਂ ਵੀ ਇਹੀ ਵਧੀਆ ਲਗਦਾ। ਕਿਉਂਕਿ ਬਾਹਰ ਬੰਦਾ ਜਾ ਕੇ ਹੱਸ ਲਗਾ ਕੱਪੜਾ ਚੰਗੀ ਤਰ੍ਹਾਂ ਦੇਖ ਸਕਦਾ, ਔਨਲਾਈਨ ਵਿੱਚ ਦੇਖਦੇ ਦਿਖਾਂਦੇ ਕੁਛ ਨੇ ਦਿੰਦੇ
ਵਾਹ-ਵਾਹ, ਇਹ ਤਾਂ ਗੱਲ ਠੀਕ ਹੈ, ਔਨਲਾਈ ਦਿਖਾਉਦੇ ਕੁਛ ਨੇ ਔਰ ਦੇਂਦੇ ਕੁਛ ਹੋਰ ਨੇ।
ਹਾਂਜੀ ਬਾਕੀ ਸਭ ਚੀਜ਼ਾਂ ਤੇ ਹੋਰ ਕੋਈ ਚੀਜ਼ਾਂ ਮੰਗਾਨੇ ਹਾ ਉਹ ਤਾਂ ਸਹੀ ਆਂਦੀਆਂ ਨੇ। ਪਰ ਕੱਪੜੇ ਤੇ ਨੀ ਮੈਨੂੰ ਮਜ਼ਾ ਆਂਦਾ। ਕੱਪੜੇ ਦਾ ਇੱਕ ਤੇ ਸਾਈਜ਼ ਦਾ ਚੱਕ ਕਰ ਰੇਂਦਾ ਉਓਧਰੋਂ ਕੱਪੜਾ ਨੀ ਪਤਾ ਚੱਲਦਾ ਕਿਹੜਾ ਕੱਪੜਾ ਕਿਹੜਾ ਨੀ ਹੈ।
ਠੀਕ-ਠੀਕ ਹੈ, ਉਹ ਖਾਣਾ ਪੀਣਾ ਮੰਗਾਣ ਦਾ ਸਾਮਾਨ ਉਹ ਠੀਕ ਹੈ।
ਹਾਂ ਖਾਣ ਪੀਣ ਦਾ ਮੰਗਾ ਲੋ ਜਾਂ ਕੋਈ ਬਿਊਟੀ ਦਾ ਮੰਗਵਾ ਲੋ। ਜਾਂ ਕੋਈ ਹੋਰ ਮੰਗ ਲਓ ਸਭ ਠੀਕ ਆਣਦੇ ਨੇ ਕੋਈ ਦਿੱਕਤ ਨੀ ਆਂਦੀ। ਪਰ ਅਹ ਕੱਪੜੇ ਵਿੱਚ ਦਿੱਕਤ ਹੁੰਦੀ ਹੈ, ਹੋਰ ਤਾਂਹੀ ਤੇ ਅੱਜ ਕੱਲ ਦੇ ਬੱਚੇ ਆਲਸੀ ਜਿਆਦਾ ਹੋ ਗਏ ਨੇ। ਹ ਕੁਛ ਮੰਗਉਣਾ ਮਿੰਟ ਚ ਆਰਡਰ ਕਰ ਨ ਮੰਗਵਾ ਲੈਂਦੇ ਘਰ ਉਨਾ ਨੂੰ ਪਤਾ ਲਾ ਬਾਜ਼ਾਰ ਤੁਪਾ ਚ ਕੌਣ ਜਾਏ ਘਰ ਹੀ ਔਡਰ ਕਰਦੋ ਆ ਜਾਏਗਾ ਸਮਾਨ।
ਪਰ ਖਾਣਾ ਠੀਕ ਮਿਲਦਾ ਔਨਲਾਈਨ?
ਹਾਂ ਖਾਣਾ ਵੀ ਬਹੁਤ ਵਧੀਆ ਮਿਲਦਾ।
ਅੱਛਾ ਪੋਸ਼ਟਿਕ ਨੀ ਹੁੰਦਾ ਪਰ ਉਹ
ਪਰ ਉਹ ਜੋ ਵੀ ਹੈ ਹੁਣ ਉਹ ਸਾਨੂੰ ਕੀ ਪਤਾ ਕੀ ਯੂਜ ਕਰ ਰ ਕੀ ਨਹੀਂ ਕਰ ਰਹੇ, ਪਰ ਏ ਹੈਗਾ ਜੋ ਆਣ ਜਾਣ ਆਣ ਦਾ ਚੱਕਰ ਹੁਣ ਉਹ ਕਰਦੇ ਨੇ ਕਿ ਬਈ ਉਹਦੇ ਟੈਕਸ ਕੱਟ ਲੈਂਦੇ ਨੇ, ਹੁਣ ਉਹਦੇ ਚ ਮੈਨੂੰ ਨਲਾਈਨ ਵਿੱਚ ਇਹ ਫਾਇਦਾ ਲੱਗਦਾ ਹੈ ਵੀ ਅਸੀਂ ਘਰ ਬੈਠੇ ਕੇਕ ਡਰ ਕਰਨਾ ਕੁ ਕਰਨਾ ਕਿਸੇ ਦਾ ਬਰਡੇ ਆਇਆ ਤੇ ਅਸੀਂ ਰਾਤੀ ਬੈਠੇ ਬੈਠਾਏ ਕੇਕ ਔਡਰ ਕਰਦੇ ਨ ਮਿੰਟਾਂ ਉਹਨਾਂ ਦੇ ਘਰ ਪਹੁੰਚ ਜਾਂਦਾ ਸਾਨੂੰ ਕੁਛ ਕਰਨਾ ਨੀ ਪੈਂਦਾ।
ਹਾਂ ਇਹ ਵੀ ਗੱਲ ਠੀਕ ਹੈ।
ਫੈਦਾ ਹੈਗਾ
ਠੀਕ-ਠੀਕ ਹੈ।
ਟਾ ਉੱਟਾ ਦੀ ਸ਼ੋਪਿੰਗ ਕਰਨੀ ਹੈ ਨਾ ਉਹਦੇ ਤੇ ਮਨੂੰ ਜਾਗ ਕੇ ਮਜ਼ਾ ਆਂਦਾ ਵੈਸੇ ਮਜ਼ਾ ਨੀ ਆਂਦਾ। ਕਿਉਂਕਿ ਸੂਟ ਵੂਟ ਬੰਦਾ ਅੱਛਾ ਤਰ੍ਹਾਂ ਦੇਖੇਗਾ ਦਸ ਵਾਰੀ ਡਿਜ਼ਾਇਨ ਦੇਖੇਗਾ ਔਨਲਾਈਨ ਤੇ ਆਵੇ ਤੁਸੀਂ ਜੋ ਪਸੰਦ ਕਰ ਲਿੱਤਾ ਉਹ ਵੀ ਤੁਹਾਡੇ ਘਰ ਆਣਾ।
ਹਾਂਜੀ ਹਾਂਜੀ ਹਾਂਜੀ ਠੀਕ
ਆਪੜੀਆਂ ਉਹ ਨੀ ਰੱਖ ਸਕਦੇ ਕਿ ਬਈ ਇਹ ਵੀ ਦੇਖ ਲਾਂ ਤੇ ਉਹ ਵੀ ਦੇਖ ਲਾਂ ਔਨਲਾਈਨ ਆਫ਼ ਲਾਈਨ ਚ ਐ ਹੁੰਦਾ, ਦੁਕਾਨ ਤੇ ਅਸੀਂ ਗਏ ਹ ਦਸ ਵ ਦਸ ਸੂਟ ਵੀ ਦੇਖੇ ਤੇ ਉਹ ਪਸੰਦ ਕੀਤੇ ਨੇ।
ਠੀਕ ਗੱਲ ਅਰੇ ਠੀਕ ਕਹਿ ਰਹੇਓ।
ਨਾਲੇ ਕੱਪੜੇ ਦਾ ਫ਼ਰਕ ਰਹਦਾ ਉਹ ਫੋਨ ਤੇ ਦਿਖਾਂਦੇ ਕੁਛ ਹੋਰ ਨੇ ਕਈ ਵਾਰ ਹੁਨ ਮੇਰੇ ਨਾਲ ਐਂਜ ਹੋਇਆ। ਉਹ ਜਿਹੜਾ ਸਾਈਜ਼ ਮੰਗਵਾਓ ਉਹ ਸਾਈਜ਼ ਆਂਦਾ ਨੀ ਕੋਈ ਦੂਸਰਾ ਹੀ ਸਾਈਜ਼ ਆ ਜਾਂਦਾ ਫਰ ਵਾਪਿਸ ਕਰਦੇ ਰਹੋ ਫਿਰ ਦੁਬਾਰਾ ਮੰਗਦੇ
ਠੀਕ ਗੱਲ ਕਹਿ ਰਹੇ ਹੋ। ਹਾਂ। ਹੋਰ ਸੁਣਾਓ।
ਔਨਲਾਈਨ ਸ਼ੋਪਿੰਗ ਵਿਚ ਇਹ ਫਾਇਦਾ ਹੈ। ਕਿ ਬਈ ਹੁਣ ਜਵੇਂ ਅਸੀਂ ਔਨਲਾਇਨ ਸੌ਼ਪਿੰਗ ਵਿੱਚ ਇਹ ਫਾਯਦਾ ਹੈ ਕਿ ਜਿਵੇਂ ਬਲਿੰਕ ਵਗੈਰਾ ਤੋਂ ਕਿੱਦਾ ਔਡਰ ਕਰਦੇ ਹਾਂ ਸਾਰਾ ਸਮਾਨ ਆਰਾਮ ਨਾਲ ਮਿਲ ਜਾਂਦਾ। ਦਸ ਮਿੰਟ ਨੀ ਲਾਦੇ ਪੰਦਰਾਂ ਮਿੰਟ ਲਾਉਦੇ ਨ ਹੁਣ ਰਾਤੀ ਉਸ ਦਿਨ ਮੈਨੂੰ ਲੋੜ ਸੀ ਮੇਰੀ ਭਰਜਾਈ ਕਹਿੰਦੀ ਆ। ਮੈਅ ਘਰ ਮੱਛਰ ਬੜੇ ਸੀ, ਤੇ ਮੈਂ ਕਿਆ ਔਡ ਔਡੋ ਮਾਸ ਲਗਾਣੀ ਏ। ਹੁਣ ਔਡੋ ਮਾਸ ਘਾਰ ਸੀ ਨੀ ਇੱਕ ਮਿੰਟਚ ਲਾਇਆ ਉਹਨੇ ਫਟਾਫਟ ਕਹਿੰਦੀ ਦੋ ਮਿੰਟ ਰੁਕੋ ਮੈਂ ਹੁਣੇ ਔਡਰ ਕਰ ਦਿੰਦੀ ਹਾਂ। ਉਹਨੇ ਬਲਿੰਕਟ ਤੋਂ ਦਸ ਮਿੰਟਾਂ ਚ ਔਡਰ ਕੀਤਾ ਦਸ ਮਿੰਟ ਡੋ ਮਾਸ ਘਰ ਆ ਕੇ ਬੈਠੇ ਬੈਠਾਏ ਨਾ ਕਿ ਤੁਸੀ ਅਧੀ ਰਾਤੀ ਬਾਰਾਂ ਵਜੇ ਦਾ ਟਾਈਮ, ਏ ਹੈਗਾ ਕਿ ਰਾ ਚੌਵੀ ਘੰਟੇ ਅਵੇਲੇਬਲ ਹੈਗੇ ਨੇ ਕੋਈ ਆ ਨੀ ਕਿ ਜਿਸ ਟਾਈਮਰਜੀ ਅਸੀ
ਜੇ ਕੋਈ ਪੈਸੇ ਆਪੀ ਐਕਸਟਰਾ ਲੈਂਦੇ ਹੋਗੇ ਨਾ ਫਿਰ ਔਡਰ ਲੈਣ ਚ-
ਪੰਜ, ਦਸ ਰੁਪਏ ਐਕਸਟਰਾ ਲੈਲੈਂਂਦੇ ਔਦ ਕੋਈ ਦਿੱਕਤ ਨੀ, ਜਾਵਾਂਗੇ ਸਾਡਾ ਪੈਟਰੋਲ ਵੀ ਤਾ ਲੱਗੇਗਾ।
ਹਾਂ ਇਹ ਵੀ ਗੱਲ ਠੀਕ ਹੈ ਠੀਕ -ਠੀਕ ਹੈ।
ਘਰੋ ਕਿ ਜਾਓ ਤੇ
ਸੇਵ - ਸੇਵ ਵੀ ਨੀ ਹੋ ਰਾਤੀ ਜਾਣਾ ਕਿੱਥੇ ਨਾ ਕੋਈ ਸੇਵ
ਹਾਂ ਉਹੀ ਤੇ ਕਹਿ ਰਹੀ ਆ। ਰਾਤੀ ਬਾਰਾਂ, ਸਾਡੇ ਬਾਰਾਂ ਕੌਣ ਜਾਏਗਾ ਔਡਰ ਕਰੇਗਾ ਤੇ ਲੈਣ ਆਏਗਾ। ਇਸ ਛਾ ਘਰ ਬੈਠੇ ਬੈਠਾਏ।
ਬਿਲਕੁਲ ਠੀਕ ਹੈ। ਨਾ ਜਾਣ ਦਾ ਕੋਈ ਖਤਰਾ, ਨਾ ਕੋਈ ਲੂਟ ਪੂਟ ਦਾ ਫਿਰ ਤੇ ਰਾਤ ਕੋਈ ਲੁੱਟੇਗਾ ਕੁਛ-
ਹਾਂ, ਉਹ ਮੇਰੇ ਘਰ ਹੁਣ ਮੈਂ ਹੁਣ ਮੈਂ ਘਰ ਆਉਂਦੀ ਆ, ਕਿਸੇ ਦਾ ਬਰਡੇ ਆ ਗਿਆ। ਕੁਛ ਆ ਗਿਆ। ਤੇ ਮੈਂ ਫਟਾਫਟ ਡਰ ਕਰ ਦਿੰਦੀ ਆਂ। ਤੇ ਉਹ ਰਾਤੋ ਰਾਤ ਮਿੰਟਾਂ ਚ ਆ ਜਾਂਦਾ।
ਉਹਨਾਂ ਘਰ ਪਹੁੰਚ ਜਾਣਾ ਕੇਕ ਤੇ ਜੋ ਵੀ ਉਹ ਵੀ ਗਿਫਟ ਭੇਜਨਾ ਜੋ ਵੀ ਗਿਫਟ ਕਰਨਾ ਜੋ ਭੇਜ ਦਿਓ।
ਪੋਂਚ ਜਾਂਦਾ ਜੋ ਵੀ ਮੰਗਵਾਓ ਮੇਰਾ ਮੇਰਾ ਬਰਡੇ ਹੋਏ, ਕੁਛ ਹੋਏ, ਮੇਰੀ ਭੈਣ ਮੈਨੂੰ ਭੇਜ ਦਿੰਦੀ ਹੈ। ਤੇ ਮੈਂ ਔਹ ਬ- ਗਿਫਟ ਵੀ ਭੇਜ ਦਿੰਦੀ ਏ, ਨਾਲ ਕੇਕ ਵੀ ਭੇਜ ਦਿੰਦੀ ਏ
ਔਹ ਠੀਕ ਹੈ, ਇਹਤੇ ਗਲ ਠੀਕ ਕਹਿ ਰੇ ਹੌ, ਔ ਫਿਰ ਘਰ ਜਾਓਗੇ ਤੇੰ ਘਟੋ ਘਟ ਇਕ ਘਟਾਂ ਤੇ ਔਜ ਚਾਹਿਦਾ ਜਾਣ ਵਾਸਤੇ।
ਔਨਲਾਈਨ ਸ਼ੋਪਿੰਗ ਤਾਂ ਬਹੁਤ ਵਧੀਆ ਹੈਗੀ ਏ। ਔਫਲਾਈਨ ਵੀ ਵਧੀਆ ਔਨਲਾਈਨ ਵਧੀਆ। ਅੱਜ ਕੱਲ ਵੈਸੇ ਜ਼ਿਆਦਾ ਪ੍ਰਚਲਣ ਚਾਹੀਦੀ ਏ ਔਨਲਾਈਨ ਸ਼ੋਪਿੰਗ ਦਾ। ਮੇਰੇ ਮੁੰਡੇ ਨੂੰ ਬੁਕਸ ਨੀ ਮਿਲ ਰਿਆਂ ਸੀ ਕਿਤਾਬਾਂ ਨੀ ਮਿਲ ਰੀਆਂ ਸੀ। ਔਰ ਸਭ ਜਗ੍ਹਾ ਦੁਕਾਨਾਂ ਤੇ ਪਤਾ ਪਰ ਐਦੇ ਘਰੇ ਕਿਤਾਬ ਨੀ ਸੀ। ਔਹਨੇ ਫਟਾਫਟ ਔਨਲਾਈਨ ਔਡਰ ਕੀਤੀ ਤੇ ਦੋ ਦਿਨਾਂ ਚ ਕਿਤਾਬ ਘਰ ਆ ਗਈ। ਨਾ ਕਿਥੇ ਜਾਣਾ ਪੈਨਾ ਕੁਛ। ਅਥੋਰਟੀ ਆਏਗੀ।
ਠੀਕ-ਠੀਕ ਹੈ ਵਧੀਆ ਫੇਰ ਤਾਂ।
ਹੋਰ ਕੀ
ਚਲੋ ਵਧੀਆ ਤੁਸੀ ਸ਼ੋਪਿੰਗ ਕਰ ਰਹੇ ਤੁਸੀਂ ਹੈ ਔਨਲਾਈਨ।
ਹੁਣ ਤੇ ਨਹੀਂ ਕੀਤੀ ਹਲੇ ਪਰ ਕਰਦੇ ਰਹਿੰਦੇ ਹਾਂ ਕਦੀ-ਕਦੀ ਲੋੜ ਪੈਂਦੀ ਏ ਤੇ।
ਹੈ ਪਰ ਇਹ ਵੀ ਨਾ ਬੰਦਾ ਆਲਸੀ ਬੈਠੇ-ਬੈਠੇ ਕਰ ਜਾਂਦੇ ਨੀ ਫ ਔਨਲਾਈਨ ਮੋਬਾਈਲ ਦੇ ਰਹੋ ਓਫਲਾਈਨ ਚੱਲਦਾ
ਮੇਰੀ ਸਹੇਲੀਆਂ ਹੈਗੀਆਂ ਨੇ ਉਹ ਤੇ ਬੜੀਆਂ ਔਨਲਾਈਨ ਸ਼ੋਪਿੰਗ ਕਰਤੀਆਂ ਨੇ ਹੁਣ ਉਹ ਗੁਰਗਾਵਾਂ ਬੈਥੀ ਸਹੇਲੀ ਉਹ ਹੁਣ ਨਹੀਂ ਰੋਜ਼-ਰੋਜ਼ ਆ ਸਕਦੀ ਨਾ ਦਿੱਲੀ ਓਨਾ ਤੇ ਖਰਚਾ ਲੱਗ ਜਾਂਦਾ ਉਹ ਤੇ ਹੁਣ ਔਨਲਾਈਨ ਮੰਗਾਦੀ ਰਹਿੰਦੀ ਏ। ਔਰ ਉਹ ਤੇ ਸੂਟ ਵੀ ਮੰਗਾ ਔਨਲਾਈਨ ਮੰਗਵਾ ਕੇ ਬੁੱਕ ਕਰ ਦਿੰਦੀ ਦੀ ਨਾਲ ਦੇ ਨਾਲ ਉੱਧਰ ਉਹਦੇ, ਉਹਦੇ ਬੁਟੀਕ ਵਾਲੇ ਇਸੇ ਹੈਗੇ ਨੇ ਫਤਿਹ ਨਗਰ ਤੇ ਫੇਰ ਉਹ ਪਟਾਂ ਅੱਛੇ ਦੀ ਅੱਛੇ ਮੰਗਾ ਲੈਂਦੀ ਏ ਮਿੰਟਾਂ ਚ।
ਠੀਕ ਉਹ ਦੂਰ ਵਾਸਤੇ ਠੀਕ ਏ ਜਿਹੜਾ ਬੰਦਾ ਦੂਰ ਆਉਦਾ ਵਸਤੇ ਠੀਕ ਹੈ।
ਦੂਰ ਰਹਿੰਦੀ ਏ ਸਾਰਾ ਸਮਾਨ ਔਨਲਾਈਨ ਮੰਗਉਦੀ ਓ ਓਹਨੇ ਕਿਤੇ ਕਦੀ ਨੀ ਬਾਜ਼ਾਰ ਜਾਂਦੀ ਉਹ ਕਹਿੰਦੀ ਕੌਣ ਬਾਜ਼ਾਰ ਧੱਕੇ
ਉਹ ਠੀਕ ਗੱਲ ਹੈ ਪਹਿਲੇ ਜਾਣਗੇ ਘਰੋਂ ਜਾਓ ਸੋ-ਦੋਸੌ ਪੈਟਰੋਲ ਫੁਕ ਜਾਏਗਾ ਜਾਂ ਗੱਡੀ ਫੜਨਗੇ ਤਿੰਨ ਚਾਰ ਸੌ ਦੂਰ ਗੁੜਗਾਵਾਂ ਦੂਰ ਹੈਂ ਦੱਸ ਰਹੇ ਹੋ। ਚਾਰ-ਸੌ ਦਾ ਪਟਰੋਲ ਹੀ ਲੱਗ ਜਾਣਾ ਹੈ ਦਿੱਲੀ ਜਾਓਗੇ ਤਾਂ
ਚਾਰ-ਸੌ ਕਿੱਥੇ ਪੈਟਰੋਲ ਲੱਗ ਜਾਂਦੇ ਸੱਤ-ਸੌ ਰੁਪਆ ਕੈਬ ਆਲੇ ਲੈਂਦੇ ਨੇ
ਓਹੀ ਤੇ ਕੇਹਰਿਆ ਚੇ-ਸਤਸੋ ਉਹ ਲੱਗ ਗਿਆ ਜੀ ਫਿਰ ਤੁੱਪ ਵਿਚ ਜਾਓਗੇ ਫਿਰ ਟਾਈਮ ਵੇਸਟ ਕਰੋਗੇ ਉਹਦੇ ਘਰ ਬੈਠੇ ਬੈਠੇ ਉਹਦੇ ਸਮਾਨ ਵੀ ਮਿਲ ਗਿਆ ਤੇਨੂੰ ਪੈਸੇ ਵੀ ਕੰਮ ਹੋ ਗਿਆ।
ਹੋਰ ਕੀ
ਨਾ ਕਿਸੇ ਜਾਣਾ ਪਿਆ ਟਾਈਮ ਵੀ ਬਚ ਗਿਆ ਨਾ ਜੀ ਟਾਈਮ ਵੀ ਬਹੁਤ ਵੈਲੂ ਹੈ। ਇਹ ਵੀ ਗੱਲ ਠੀਕ ਏ। ਚਲੋ ਪੰਜਾਹ ਸੌ ਰੁਪਏ ਲੱਗ ਵੀ ਗਏ ਵਾਰ ਐਕਸਟਰਾ ਲਾਗ ਗੇ ਕੋਈ ਦਿੱਕਤ ਨੀ ਹੈ। ਜਾਵਾਂਗੇ ਪਰੇਸ਼ਾਨੀ ਤੇ ਨੀ ਹੋਗੀ ਘੱਟੋ ਘੱਟ ਨਾ ਧੱ ਤੁਸੀਂ ਜਾਓਗੇ ਨਾ ਕੁੱਛ ਹੋ ਗਿਆ
ਹਾਂਜੀ
ਕੀ ਗੱਲ ਉਹ ਦੂਰੋਂ ਠੀਕ ਹੈ ਵੈਸੇ ਜਹੜੇ ਨਾਲ ਰਹਿਦੇ ਨੇ ਠੀਕ ਹੈ ਉਹਨਾਂ ਵਾਸਤੇ ਫੇਰ ਉਹਦੇ ਔਫਲਾਈਨ ਹੀ ਠੀਕ ਹੈ।
ਹੁੰ ਹੋਰ ਸੁਣਾਓ ਘਰ ਪਰਿਵਾਰ ਸਬ- ਠੀਕ ਹੈ -
ਹਾਂ ਵਧੀਆ ਸ਼ਉਕਰ ਬਾਬੇ ਦਾ ਤੁਸੀਂ ਸੁਣਾਓ-
ਤੁਸੀਂ ਠੀਕ ਹੋ- ਰੋਟੀ ਪਾਣੀ ਫਸਟ ਕਲਾਸ ਚੱਲਦਾ ਪਿਆ ਕੋਈ ਦਿੱਕਤ ਪਰੇਸ਼ਾਨੀ ਤੇ ਨਹੀਂੀ ਹੋ ਰਹੀ ਹਾਂਜੀ ਕਰਦੇ ਹਾਂ ਜੀ-
ਜ਼ਿਆਦਾਤਰ ਉਹੀ ਕਰਦੇ ਔਫਲਾਈਨ ਵੀ ਕਰਦੇ ਜਾਂਦੇ ਬਜ਼ਾਰ ਵੀ-
ਦੋਨੋ ਹੀ ਕਰਦੀਆਂ ਅੱਜ ਕੱਲ੍ਹ ਛੁੱਟੀਆਂ ਨੇ ਨਾ ਆਪਣੇ ਪਹਿਕੇ ਆਏ ਹੋਈਆਂ ਪਹਿਕੇ ਹਣ ਬਾਜ਼ਾਰ ਚਲੀ ਜਾਣੀ ਆ- ਔਨਲਾਈਨ ਹੀ ਕਰਦੀ- ਸੋੁਰਰੇ ਹੋਣੀ ਆ ਤਾਂ ਥੋੜੀ ਔਨਲਾਈਨ- ਕਰ ਲੈਦੀ ਆਾਂ-
ਠੀਕ ਹੈ ਠੀਕ ਹੈ ਵਧੀਆ ਓਨਲਾਈਨ ਵਧੀਆ ਨਾ ਵੈਸੇ ਤਾਂ-
ਹਾਂਜੀ ਓਨਲਾਈਨ ਵਧੀਆ-
ਜਲਦੀ ਕੰਮ ਹੋ ਜਾਂਦਾ- ਬੈਠੇ ਬੈਠੇ ਘਰ ਸਭ ਕੰਮ ਕਰ ਲਓ ਪਰ ਕੱਪੜੇ ਲੈਣਾ ਉਹੇ ਬੇਕਾਰ ਹੈ ਔਨਲਾਈਨ-
ਪਰ ਕੋਈ ਕੋਈ ਬਣੀਆਂ ਹੋਈਆਂ ਨੇ ਇਸਰ੍ਹਾਂ ਦੀਆਂ ਵੀ ਨਾ ਐਪਲੀਕੇਸ਼ਨ ਬਣੀਆਂ ਹੋਈਆਂ ਨੇ ਜਿਨਾਂ ਵਿੱਚ ਓਨਲਾਈਨ ਵਿੱਚ ਰੇਟ ਵੀ ਘੱਟ ਆਉਂਦੇ ਨੇ- ਸਸਤੀ ਚੀਜ਼ਾਂ ਮਿਲ ਜਾਂਦੀਆਂ ਨੇ- ਔਫਲਾਈਨ ਨਹੀਂੀ ਮਿਲ ਪਾਉਂਦੀਆਂ ਇੰਨੀਆਂ ਸਸਤੀਆਂ ਓਨਲਾਈਨ ਮਿਲ ਜਾਂਦੀਆਂ ਨੇ- ਹਾਂ ਪੜਿਆ ਲਿਖਿਆ ਹੋਣਾ ਤੇ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਤੇ ਸਾਰਾ ਕੰਮ ਮੋਬਾਇਲਾਂ ਚ ਪੈਸੇ ਮੋਬਾਇਲਾਂ ਚ ਭੇਜਦੇ ਨੇ-
ਜੇ ਕਿਥੋਂ ਜ ਮੋਬਾਈਲ ਚਲਾਉਣਾ ਮੋਬਾਈਲ ਚਉਣਾ ਨਾ ਆਂ ਹੋਏਗਾ ਕੀ ਕਰੇਗਾ ਹੁਣ ਜਿਹੜੇ- ਅਨਪੜ੍ਹ ਨੇ ਉਹ ਨੂੰ ਮੋਬਾਇਲ ਚਲਾਉਣਾ ਖਾਲੀ ਕੀਪੈਡ ਵਾਲੇ ਚਲਾਉਦੇ ਨੇ ਬਟਨ ਵਾਲੇ ਚਲਾਉਦੇ ਨੇ ਉਹ ਨੂੰ ਨ ਚਲਾਣਾ ਟਚ ਵਾਲੇ- ਉਹਓ ਕਿਵੇਂ ਔਨਲਾਈਨ ਸ਼ੋਪਿੰਗ ਕਰ ਸਕਦੇ ਨੇ-
ਹਾਂ ਸਭ ਕੁਛ ਕਰਨਾ ਪੈਂਦਾ ਉਹੀ ਤੇ ਫੋਨ ਚਲਾਉਣਾ ਹ ਆਣਾ ਬਹੁਤ ਜ਼ਰੂਰੀ ਹੈ। ਫੋਨ ਚਲਾਉਣਾ ਆਏਗਾ ਤੇ ਸਬ- ਕੁਛ ਕਰ ਸਕਦੇ ਹੋ ਫੋਨ ਨੀ ਚਲਾਉਣਾ ਆਂਦਾ ਤੇ ਫਿਰ ਕੁਛ ਨੀ ਕਰ ਸਕਦੇ-
ਕੀ ਕਰ ਸਕਦੇ ਹੋ ਔਨਲਾਈਨ ਵੀ ਸ਼ੋਪਿੰਗ ਤੁਹਾਡੇ ਚ ਬੇਕਾਰ ਹੈ ਤੇ ਫਿਰਰ ਤੁਸੀਂ ਫਲਾਈਨ ਹੀ ਜਾ ਫਿਰ ਦੂਰ ਜਾਓ ਫਰ ਪੈਲੇਸ ਜਾਓ ਜਿੱਥੇ ਜਾਣ ਜਾਓ- ਪੈਸੇ ਖਰਚ ਕਰੋ ਕਲ-
ਹਾਂ ਇਹ ਚਾਹੀਦੇ
ੈਂ ਕਹਿਿੰਦਾ ਭਾੀ ਪੜ੍ਹਾਈ ਬਹੁਤ ਜ਼ਰੂਰੀ ਹੈ ਬ ਪੜ੍ਹਾਈ ਵਿੱਚ ਬੰਦਾ ਪੜ੍ਹੇਗਾ- ਉਹੀ ਕਾਮਯਾਬ ਹੋਏਗਾ-
ਹਾਂਜੀ-
ਪੜ੍ਹਾਈ ਕੋ ਤੇ ਹੀ ਮੋਬਾਈਲ ਚਲਾ ਜਾਓਗੇ ਇਗਲਿਸ਼ ਪੜ ਪਾਓਗੇ ਐਪਲੀਕੇਸ਼ਨ ਮੋਬਾਈਲ ਦੇਖ ਪਾਓਗੇ- ਔਨਲਾਨ ਸ਼ੋਪਿੰਗ ਕਰ ਪਾਓਗੇ ਫਿਰ ਔਲਾਈਨ- ਓ ਕਰਨੀ ਹੈ ਜੋ ਮਰਜ਼ੀ ਮੰਗਵਾਓ- ਤੇ ਖਾਣਾ ਮੰਗਵਾਓ ਹੋਟਲ ਆਪਣਾ ਘਰ ਦਾ ਕੋਈ ਸਮਾਨ ਮੰਗਾਵਾਓ ਗਰੋਸਰੀ ਮੰਗਵਾਓ ਜੋ ਵੀ ਮੰਗਉਣੀ
ਹਾਂਜੀ ਹਾਂਜੀ ਹਾਂਜੀ ਆ ਗੱਲ ਤੇ
ਹਰੇਕ ਦੇ ਬੰਦਾ ਬਸਦਾ ਨੀਾ ਮੋਬਾਈਲ ਚਲਾਣਾ ਜ।
ਹਾਂ, ਮੋਬਾਇਲ ਚੱਲਣਾ ਤੇ ਅੱਜ ਕੱਲ ਬਹੁਤ ਜ਼ਰੂਰੀ ਹੈ। ਸਾਡਾ ਸਮਾਜ ਸਾਰਾ ਡਿਜੀਟਲ ਕੰਮ ਹੁੰਦਾ ਪਿਆ। ਔਨਲਾਈਨ ਸਭ ਕੁਛ ਹੋ ਰਿਹਾ ਔਨਲਾਈਨ ਸ਼ੋਪਿੰਗ ਕਰੋ। ਫਲਾਈਨ ਕਰੋ ਜੋ ਵੀ ਕਰੋ ਪਰ ਮੋਬਾਇਲ ਆਉਣਾ ਜ਼ਰੂਰੀ ਹੈ। ਅੱਜ ਕੱਲ ਬੰਦੇ ਜ ਪੈਸੇ ਹੋਣ ਨਾਣ ਮੋਬਾਇਲ ਜ਼ਰੂਰ ਹੋਣਾ ਚਾਹੀਦਾ ਬਾਜ਼ਾਰ ਜਾਏ ਤੇ
ਔਨਲਾਈਨ ਤੁਸੀ ਆਪ ਮੋਬਾਇਲ ਪੈਸੇ ਲੋੜ ਬੈਂਕ ਦੀ ਲੋੜ ਨਹੀਂ ਜਾਣ ਦੀ।
ਹਾਂ, ਨਾ ਬੈਂਕ ਚ ਜਮਾ ਕਰਾਉਣ ਜਾਣ ਦੀ ਲੋੜ ਹੈ ਨਾ ਨਿਕਾਲਣ ਦੀ ਲੋੜ ਹੈ। ਸਭ ਕੁਛ ਫੋਨ ਤੋਂ ਹੀ ਹੋ ਜਾਂਦਾ। ਬਾਜ਼ਾਰ ਜਾਓ ਜੇਬ ਚ ਪੈਸੇ ਨਾਲ ਲੈ ਕੇ ਜਾਓ। ਮੋਬਾਈਲ ਲੈ ਜਾਓ।
ਬ- ਬ ਚੋਰੀ -ਚੋਰੀ ਡਰ ਕੁਛ ਵੀ ਨੀ ਨਾ ਕੋਈ ਚੋਰੀ ਹੋ ਸਕਦੀ ਤੁਹਾਡੀ। ਫਾਇਦਾ ਤੇ ਹੈ ਉਹਸ ਸ਼ੋਪਿੰਗ ਕਰਦੇ ਵੀ ਪਰ ਪੜ੍ਹਾ- ਲਿਖਿਆ ਹੋਣਾ ਚਾਹੀਦਾ। ਬੰਦਾ ਮੋਬਾਇਲ ਆ- ਆ ਜਾਣ ਜਾਂਦਾ ਹਾਂਣਾ ਜਾਣ ਚਾਹੁੰਦਾ
ਹਾਂਜੀ।
ਹੋਰ ਸੁਣਾ, ਰੋਟੀ- ਰੋਟੀ ਖਾ ਬੈਠੇ ਕੇੲਣੀ।
ਸਭ ਖਾ ਬੈਠੇ।
ਚਲੋ, ਉਹ ਘਰ- ਵਾਰ ਸਭ ਠੀਕ ਹੈ।
ਹਾਂਜੀ- ਹਾਂਜੀ ਸਭ ਵਧੀਆ।
ਚਲੋ ਆਓ, ਚੱਕਰ ਮਾਰੋ, ਕਦ ਆਓਗੇ।
ਆਵਾਂਗੇ ਤੇ ਆਵਾਂਗੇ ਬਸ ਹਾਲੇ ਤਾਂ ਛੁੱਟੀਆਂ ਜਾਏ ਪਿਆਂ। ਘੁੰਮੀਆਂ ਫਰੀਏ ਥੋੜ੍ਹਾ ਜਾਹਿ, ਫਿਰ ਆਵਾਂਗੇ।
ਠੀਕ ਹੈ। ਅਗਰ ਹਫ਼ਤੇ ਆ ਜਾਓਗੇ।
ਆਂਵਾ ਗਏ ਜੀ।
ਠੀਕ ਹੈ ਜੀ, ਓਕੇ। ਜੀ ਮਿਲਦੇ ਹੈਂ। ਮਿਲਦੇ ਅਗਲੇ ਹਫ਼ਤੇ, ਅਗਲੇ ਹਫ਼ਤੇ ਆਓਗੇ ਨਾ ਫਿਰ ਪੱਕਾ
ਹਾਂਜੀ।
ਚਲੋ, ਠੀਕ।
ਠੀਕ ਹੈ ਜੀ, ਸਤਿ ਸ੍ਰੀ ਅਕਾਲ।